ਹੈਲ, ਹਾਂਜੀ ਸਤਿ ਸ਼੍ਰੀ ਕਾਲ ਜੀ।
ਸ਼ਸ਼ੀਕਾਲ ਜੀ, ਹੋਰ ਕਿਵੇਂ ਔ? ਹਾਂਜੀ-ਹਾਂਜੀ, ਤੁਸੀਂ ਕਿਵੇਂ ਔ?
ਬਸ ਜੀ ਵਧੀਆ, ਹੋਰ ਕੀ ਕਰ ਰਹੇ ਸੀ ਜੀ?
ਕੁਛ ਨੀ ਜੀ ਬੈਠੇ ਸੀਗੇ, ਤੁਸੀਂ ਕੀ ਕਰ ਰਹੇ ਸੀ?
ਬਸ ਜੀ, ਅਸਾਂ ਹੀ ਹੁਣੇ ਈ ਵੇਲੇ ਹੋਕੇ ਅੰਦਰ ਜੀ ਆਏ ਆ।
ਅੱਛਾ ਕਰ ਲੇਆ ਨਾਸ਼ਤਾ? ਅੱਛਾ।
ਅੱਛਾ ਅਸੀਂ ਏਹ ਗੱਲ ਕਰੀਏ? ਐਕਸਰਸਾਈਜ਼ ਤੇ ਫਿਟਨਸ ਦੇ ਬਾਰੇ ਹਨਾ। ਬੈਨੀਫਿਟਸ ਕੀ ਏ ਹਨਾ, ਦੇਖੋ ਜਿਵੇਂ ਆਪਾਂ ਕਸਰਤ ਕਰਦੇ ਹਨਾ, ਸਾਡੇ ਸ਼ਰੀਰ ਤੇ ਮਾਨਸਿਕ ਸੇਹਤ ਨੂੰ ਰੱਖਣ ਲਈ ਬਹੁਤ ਜ਼ਰੂਰੀ ਏ ਮੌਤ ਹਨਾ? ਮੇ ਰੋਜ਼ਾਨਾ ਕਸਰਤ ਕਰਨ ਨਾਲ ਬਮਾਰੀਆਂ ਵੀ ਦੂਰ ਹੁੰਦੀਆਂ ਨੇ। ਹਨਾ? ਤਾਕਤ ਵੀ ਵ ਦੀ ਏ, ਹਾਂਜੀ, ਹਾਂਜੀ-ਹਾਂਜੀ ਅਤੇ ਤਾਕਤ ਵੀ ਵਧੀਆ, ਹਨਾ ਮਨ ਖੁਸ਼ ਰਹਿੰਦਾ ਜੀ ਹਨਾ, ਜਿਵੇਂ ਕੇ ਲਗਾ, ਹਾਂਜੀ, ਹਾਂਜੀ-ਹਾਂਜੀ। ਹੂੰ ਹਾਂਜੀ, ਅੱਛਾ ਜਿਵੇਂ ਲਗਾ ਲੋ, ਦਿਲ ਦੀ ਸੇਹਤ ਆਸਤੇ ਬਹੁਤ ਅੱਛਾ ਨਾ? ਕਸਰਤ। ਹਨਾ, ਬਲੱਡ ਪ੍ਰੈਸ਼ਰ ਕੰ ਕੰਟਰੋਲ ਰਹਿੰਦਾ ਏ, ਹੇਨਾ ਏਦੇ ਨਾਲ? ਕਰੇਸਟਰੋਲ ਵੀ ਸਈ ਰਹਿੰਦਾ ਏ ਹਨਾ, ਦਿਲ ਦੇ ਖ਼ਤਰਾ ਘੱਟ ਜਾਂਦਾ ਹਨਾ, ਜਿਵੇੰ ਹਾ ਵਗੈਰਾ ਦਾ, ਹਨਾ, ਤੇ ਮਾਨਸਿਕ ਵੀ ਸ਼ਾਂਤੀ ਲਈ ਬਹੁਤ ਜ਼ਰੂ ਰੀ ਏ ਹਨੇ, ਇਸ ਨਾਲ ਦਿਮਾਗ ਵਿੱਚ ਵੀ ਖੁਸ਼ੀ ਹੁੰਦੀ ਏ ਨਾ। ਹਾਰਮੋਨਸ ਵਗੈਰਾ ਬਦਲਦੇ ਨੇ।
ਹਾਂਜੀ, ਸਵੇਰੇ-ਸਵੇਰੇ ਬੱਚਿਆਂ ਨੂੰ ਵੀ ਬਹੁਤ ਜ਼ਰੂਰੀ ਆ ਕਸਰਤ ਕਰਨੀ। ਬੱਚਿਆਂ ਦਾ ਫਿਰ ਸਟੱਡੀ ਚ ਧਿਆਨ ਵਧੀਆ ਲੱਗਦਾ ਵਾ
ਹਾਂਜੀ-ਹਾਂਜੀ, ਤਣਾਅ ਵੀ ਦੂਰ ਹੁੰਦਾ ਜੀ। ਚਿੰਤਾ ਘੱਟਦੀ ਏ ਏਦੇ ਨਾਲ।
ਹਾਂਜੀ, ਅਹ ਕਈ ਵਾਰੀ ਤੁਸੀਂ ਦੇਖਿਆ ਹੋਣਾ ਵਾ ਇੱਥੇ ਕਿ ਮਤਲਬ ਕਿ ਕਈ ਬੱਚੇ ਲੇਟ ਉੱਠਦੇ ਆ। ਤੇ ਜ ਜਦ ਜੇਹੜੀ ਫੈਮਿਲੀ ਉਹਨਾਂ ਦੀ ਹੁੰਦੀ, ਮੰਮੀ ਪਾ ਪਾ ਹੁੰਦੇ ਉਹ ਲੇਟ ਉਠਾਉਂਦੇ, ਕਿਉਂਕਿ ਬੱਚੇ ਸਕੂਲ ਜਾਂਦੇ ਆ, ਤੇ ਫਿਰ ਤੁਹਾਡੇ ਸਾਹਮਣੇ ਜਦ ਬੱਚੇ ਨੂੰ ਨੂੰਵਾ ਵੀ ਦਿੰਦੇ ਆ ਹੈਣਾ। ਸਕੂਲ ਚ ਜਾ ਕੇ ਬੱਚੇ ਨੂੰ ਫਿਰ ਨੀਂਦ ਆਉਣ ਲੱਗ ਜਾਂਦੀ ਕਈ। ਤਾਂ ਨੀਂਦ ਸੌਣ ਵੀ ਲੱਗ ਜਾਂਦੇ ਸਕੂਲ। ਜਿਵੇਂ ਹੁਣ ਆਪਾਂ ਬੱਚਿਆਂ ਨੂੰ ਟਾਈਮ ਨਾਲ ਉਠਾਵਾਂਗੇ। ਉਹਨਾਂ ਨੂੰ ਐਕਸਰਸਾਈਜ਼ ਕਰਾਵਾਂਗੇ ਕਸਰਤ ਕਰਾਵਾਂਗੇ ਉਹਨਾਂ ਦਾ ਦਿਮਾਗ। ਮਾਇੰਡ ਫਰੈਸ਼ ਰਵੇਗਾ ਉਹਨਾਂ ਨੂੰ ਨੀਂਦ ਨਹੀਂ ਆਵੇਗੀ ਉਹਨਾਂ ਨੂੰ ਰਿਲੈਕਸ ਫੀਲ ਹੋਵੇਗਾ।
ਹਾਂਜੀ--ਹਾਂਜੀ ਹੈਣਾ ਜਿਵੇਂ ਕਿ ਅੱਜ ਦੇਖਲੋ ਅੱਜ ਕੱਲ ਬਾਹਰ। ਦਾ ਖਾਣ ਪੀਣ ਨਾਲ ਹੈਨਾ ਕਿੱਦਾਂ ਦਿਲ ਤੇ ਅਸਰ ਪੈਂਦਾ ਨਾ ਹੈਣਾ। ਕੋਈ ਵੀ ਤਲੀਆਂ ਹੋਈਆਂ ਚੀਜ਼ਾਂ ਨੇ ਬਾਹਰ ਕਾਫੀ ਫਾਸਟ ਫੂਡ ਨੇ ਹੈਣਾ। ਜਿਹੜੇ ਦਿਲ ਨੂੰ ਖ਼ਰਾਬ ਕਰਦੇ ਹੈਨਾ ਕਸਰਤ ਨਾਲ ਦੇਖੋ। ਕਾਫ਼ੀ ਫਾਇਦਾ ਹੁੰਦਾ ਇਸ ਚੀਜ਼ ਦਾ ਹੈਨਾ।
ਹਾਂਜੀ ਹੁਣ ਫਾਸਟ ਫੂਡ ਤੁਹਾਨੂੰ ਪਤਾ ਕਿੱਡਾ ਮਤਲਬ ਕਿ ਸਹੀ ਨਹੀਂ ਹੈਗਾ
ਬਸ ਜੀ ਹਾਂਜੀ ਕੈਸਟਰੋਲ ਵੀ ਵਧਾ ਦਿੰਦਾ ਵੇ ਐ ਤੇ।
ਹਾਂਜੀ ਹਾਂਜੀ ਤੁਹਾਡੇ ਸਾਹਮਣੇ ਹੁਣ ਕਈ ਬੱਚੇ ਬਹੁਤ ਇਸ ਇਸ ਚੀਜ਼ਾਂ ਨੂੰ ਦੇਖ ਕੇ ਫੇਰ ਅੱਗੇ ਕਹਿ ਦਿੰਦੇ ਆ ਹਾਂਜੀ ਸਾਡੇ ਤੋਂ ਕੰਮ ਨੀ ਹੁੰਦਾ ਸਾਡੀ ਲੱਤਾਂ ਪੈਰ ਪੀੜ ਕਰਦੇ ਪਏ ਸਾਡਾ ਆਹ ਦੁਖਦਾ ਉਹ ਦੁਖਦਾ ਵਾ
ਬਿਲਕੁਲ ਜੀ
ਫਿਰ ਅੱਗੇ ਜਾ ਕੇ ਬੱਚਿਆਂ ਨੂੰ ਦਿੱਕਤ ਹੁੰਦੀ ਆ ਹੁਣ ਆਪਾਂ ਬੱਚਿਆਂ ਨੂੰ ਸਹੀ ਟਾਈਮ ਨਾਲ ਉਠਾਵਾਂਗੇ ਸਵੇਰੇ ਸਹੀ ਟਾਈਮ ਨਾਲ ਖਾਣਾ ਪੀਣਾ ਵਧੀਆ ਨਾਸ਼ਤਾ ਦਵਾਂਗੇ ਐਕਸਰਸਾਈਜ਼ ਕਰਾਵਾਂਗੇ ਉਹਨਾਂ ਨੂੰ ਸਵੇਰੇ ਉੱਠ ਕੇ ਕਵਾਂਗੇ ਰੱਬ ਦਾ ਨਾਮ ਲਓ ਓਦਾਂ ਹੀ ਬ
ਹਾਂਜੀ ਜਿਵੇਂ ਕਿ ਹੁਣ ਦੇਖੋ ਤਾਕਤ ਤੇ ਊਰਜਾ ਵੀ ਮਿਲਦੀ ਹੈ ਹੈਨਾ ਕਸਰਤ ਕਰਨ ਨਾਲ ਹੈਣਾ ਮਾਸਪੇਸ਼ੀਆਂ ਜਿਵੇਂ ਕਿ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਹੈਣਾ ਜਿਦੇ ਨਾਲ ਤਾਨੂੰ ਸਾਰਾ ਦਿਨ ਕੰਮ ਕਰਨ ਦੀ ਊਰਜਾ ਵੀ ਮਿਲਦੀ ਹੈਨਾ ਕਸਰਤ ਕਰਨ ਨਾਲ ਬਿਲਕੁਲ ਪਰਫੈਕਟ ਰਹਿੰਦਾ ਬੰਦਾ ਕੰਮ ਕਰ ਲਈਏ ਚਲੋ ਅੱਜ ਬਿਲਕੁਲ ਸਰੀਰ ਤੰਦਰੁਸਤ ਹੋ ਜਾਂਦਾ ਨਾ
ਹਾਂਜੀ ਹੁਣ -ਹੁਣ ਜਿੱਦਾਂ ਦੇਖਲਓ ਅਸੀਂ ਸਰਦੀਆਂ ਚ ਕਹਿ ਦਿੰਦੇ ਆ ਕਿ ਮਤਲਬ ਕਿ ਤੁਸੀਂ ਧੁੱਪ ਦੇ ਨੀਚੇ ਬੈਠਿਆ ਕਰੋ ਧੁੱਪ ਤੋਂ ਵਿਟਾਮਿਨ ਸੀ ਮਿਲਦਾ ਵਾ ਹਾਂਜੀ ਏਦਾਂ ਹੁਣ ਸਰ ਗਰਮੀਆਂ ਚ ਵੀ ਆਪਾਂ ਨੂੰ ਕੁਛ ਚਾਹੀਦਾ ਕਰ ਜਿੱਦਾਂ ਹੁਣ ਕਈ ਚੀਜ਼ਾਂ ਤਾ ਪਰਹੇਜ਼ ਕਰਨਾ ਚਾਹੀਦਾ ਗਰਮੀਆਂ ਤੋਂ ਵੀ ਜਿੱਦਾਂ ਹੁਣ ਏਸੀ ਨਾਲ ਵੀ ਤੁਹਾਨੂੰ ਪਤਾ ਕਿੰਨੀਆਂ ਬਿਮਾਰੀਆਂ ਲੱਗ
ਬਸ ਜੀ ਹਾਂਜੀ ਆ ਤੇ ਬਿਮਾਰੀ ਦਾ ਘਰ ਹੀ ਹੈ ਗਿਆ ਸੀ ਇਹ ਤੇ
ਕਈ ਲੋਗ ਤਾਂ ਏਸੀ ਥੱਲੇ ਪੂਰਾ -ਪੂਰਾ ਦਿਨ ਬੈਠ
ਬਸ ਜੀ ਉਹ ਪਤਾ ਕੀ ਜੇ ਸਾਰਾ ਪਰਸੀਨਾ ਜਿਹੜਾ ਹੈਗਾ ਜੇ ਸਾਡਾ ਪਾਣੀ ਅੰਦਰੋਂ
ਹਾਂਜੀ ਉਹੀ ਤਾਂ ਫੇਰ ਹੈਣਾ ਬਾਦ ਚ ਜੋੜ ਦਰਦ ਕਰਦੇ ਆ ਗੋਡੇ ਦਰਦ ਕਰਦੇ ਆ ਲੱ ਪੈਰ ਦਰਦ ਕਰਤੇ ਹਾਂਜੀ ਪਹਿਲਾਂ ਤਾਂ ਆਪਾਂ ਕਹਿ ਦਿਨੇ ਆ ਵੀ ਹਾਂ ਵੀ ਗਰਮੀ ਨੀ ਲੱਗਦੀ ਗਰਮੀ ਨੀ ਲੱਗਦੀ ਅਸੀਂ ਥੱਲੇ ਬਹਿ ਜਾਈਏ ਆਪਾਂ ਫੇਰ ਬਾਦ ਚ ਹੌਲੀ -ਹੌਲੀ ਜਦੋਂ ਆਪਣੀ ਕਟਣ ਲੱਗ
ਬਸ ਫੇਰ ਪਤਾ ਲੱਗਦਾ ਜੀ ਹਾਂਜੀ ਅੱਜ ਕੱਲ ਦੇਖੋ ਤੀਹ ਸਾਲ ਦੀ ਉਮਰ ਤੋਂ ਸ਼ੁਰੂ ਹੋ ਜਾਂਦਾ ਜੀ ਦਰਦ
ਹਾਂਜੀ ਨਿਗਾਹ ਤੇ ਵੀ ਪ੍ਰਭਾਵ ਪੈਂਦਾ ਆਪਣੀ ਤੇ ਫੇਰ ਅੱਜ ਕੱਲ ਤਾਂ ਤੁਸੀਂ ਦੇਖਲੋ ਕਈ ਛੋਟੇ -ਛੋਟੇ ਬੱਚੇ ਫੋਨ ਇਹਨਾਂ
ਬਹੁਤ ਜੀ ਦੇਖਦੇ ਜੀ ਫੋਨ ਮਾ ਪਿਓ ਹੀ ਦੇ ਦਿੰਦੇ ਨੇ ਜੀ
ਹਾਂਜੀ ਉਹੀ ਤਾਂ ਕਈ ਛੋਟੇ- ਛੋਟੇ ਬੱਚਿਆਂ ਦੇ ਅੱਜ ਕੱਲ ਐਣਕਾ ਲੱਗੀਆਂ ਵੀ ਹੈ।
ਲੱਗੀਆਂ ਨੇ
ਹਾਂਜੀ ਹੁਣ ਦੇਖਲੋ ਤੁਸੀਂ ਕਿਵੇਂ ਬੱਚੇ ਹਨ ਫਿਰ ਜਦੋਂ ਆਪਾਂ ਬੱਚਿਆਂ ਨੂੰ ਫੋਨ ਦਿੰਦੇ ਹਾਂ ਫਿਰ ਬੱਚਿਆਂ ਦਾ ਧਿਆਨ ਫੋਨ ਨਾਲ ਹੀ ਰਹਿੰਦਾ।
ਹਾਂਜੀ ਬਿਲਕੁਲ ਅੱਛਾ ਦੇਖਲ ਭਾਰ ਵੀ ਕੰਟਰੋਲ ਹੁੰਦਾ ਨਾ ਇਹਦੇ ਨਾਲ ਜਿਵੇਂ ਵੱਧ ਖਾ ਲਿਆ ਕਰ ਲਿਆ ਹੋ ਜਾਂਦਾ ਵਜ਼ਨ ਵੀ ਵੱਧ ਜਾਂਦਾ ਨਾ ਕਸਰਤ ਕਰਨ ਨਾਲ ਕਾਫ਼ੀ ਭਾਰ ਕੰਟਰੋਲ ਵੀ ਹੁੰਦਾ ਹੈਨਾ।
ਹਾਂਜੀ
ਹਾਂ ਬਿਮਾਰੀਆਂ ਤੋਂ ਹੀ ਬੰਦਾ ਬਚ ਜਾਂਦਾ ਜੀ।
ਹਾਂਜੀ ਸਾਡੇ ਨਾ ਗਵਾਂਢੀ ਹੈ ਇੱਥੇ ਨਾਲ ਹੀ ਉਹ ਨਾ ਆਪਣੀ ਉਹਨਾਂ ਦੀ ਛੋਟ ਟੀ ਆ ਬੱਚੀ ਸਿਰਫ ਛੇ ਸਾਲ ਦੀ ਆ ਤੇ ਉਹਨਾਂ ਆਪਦੀ ਕੁੜੀ ਨੂੰ ਫੋਨ ਚੌਵੀ ਘੰਟੇ ਦਿੱਤੀ ਰ ਰੱਖਦੇ ਰਾਤ ਦੇ ਗਿਆਰਾਂ- ਗਿਆਰਾਂ ਵਜੇ ਤੱਕ ਕੌਣ ਦੇਖਦੀ ਉਹ ਫਿਰ ਜਦੋਂ ਸੁਬਾਹ ਸਕੂਲ ਜਾਂਦੀ ਆ। ਫੇਰ ਉਹਨਾਂ ਦੀ ਮੈਣ ਫੋਨ ਲਾਉਂਦੀ ਆ ਵੀ ਤੁਹਾਡੀ ਕੁੜੀ ਸੌਣਦੀ ਆ। ਸਕੂਲ 'ਚ ਜਦੋਂ ਆਪਾਂ ਨੂੰ ਜਦੋਂ ਆਪਾਂ ਬੱਚਿਆਂ ਨੂੰ ਟਾਈਮ ਨਾਲ ਸੁਲਾਵਾਂ ਕਿ ਨਹੀਂ ਟਾਈਮ ਨਾਲ ਉਹਨਾਂ ਨੂੰ ਕਵਾਂਗੇ ਸੋਨ ਜੋ ਕਵਾਂਗੇ ਨ ਤੇ ਫਿਰ ਉਹਨਾ ਨੇ ਤਾਂ ਸਕੂਲ ਜਾ ਕੇ ਸੋਣਾ
ਹਾਂਜੀ ਨੀਂਦ ਵੀ ਦੇਖੋ ਬਹੁਤ ਜ਼ਰੂਰੀ ਐ। ਹਨਾ ਜੀ ਸੱਤ ਤੋਂ ਅੱਠ ਘੰਟੇ ਤੇ ਨੀਂਦ ਜ਼ਰੂਰੀ ਚਾਹੀਦੀ ਹੈ ਬ ਸਾਨ ਨੂੰ ਤੇ
ਹਾਂਜੀ ਸਵੇਰੇ ਸਕੂਲੋਂ ਆਂਦੀ ਆ ਉਦੋਂ ਵੀ ਫੋਨ ਦੇਖਦੀ ਆ ਫਿਰ ਰਾਤ ਦੇ ਗਿਆਰਾਂ ਗਿਆਰਾਂ ਵਜੇ ਤੱਕ ਹੋੁਣ ਵੇਖਦੀ ਰਹਿੰਦੀ ਆ
ਬਸ ਜੀ ਮਾਂ ਪਿਓ ਨੂੰ ਪਤਾ ਕੀ ਸੁੱਖ ਸਮਾਇਆ ਦਾ ਜੀ ਹਨਾ ਜੀ ਬੱਚਿਆਂ ਨੂੰ ਫੋਨ ਦੇ ਤਾਂ ਲੋਓ ਜੀ। ਚੁੱਪ ਬੈਠਾ ਸਾਡਾ ਬੱਚਾ ਇਹ ਨੀ ਕਰਦਾ ਕਿ ਉਹਨਾਂ ਦੇ ਸਰੀਰ ਨੂੰ ਨੁਕਸਾਨ
ਉਹ ਸਾਡੇ ਨਾਲ ਦੇ ਗਵਾਂਢੀ ਕਹਿੰਦੇ ਚੀਜ਼ ਨਾ ਪਾਉਂਦੀ ਆ ਖਦੀ ਆ ਨੀ ਮੈਂ ਖਾਣਾ ਉਹ ਨਹੀਂ ਖਾਣਾ ਮੈਂ ਰੋਟੀ ਨਹੀਂ ਖਾਣੀ ਮੈਂ ਕਿਹਾ ਏਦਾਂ ਬੱਚਾ ਜ਼ਿਆਦਾ ਵਿਗੜਦਾ ਵਾ ਤੁਸੀਂ ਹਨਾ। ਇੱਕ ਵਾਰੀ ਉਹਨਾਂ ਨੂੰ ਡੰਟੋ ਵੀ ਫੋਨ
ਬਿਲਕੁਲ ਜੀ ਹਾਂਜੀ ਹਾਲੇ ਤੋਂ ਦੇਖੋ ਛੋਟ ਨੇ ਅਸੀਂ ਆਪਣਾ ਸਹੀ ਗਾਈਡ ਕਰਾਂਗੇ ਉਹਨਾਂ
ਹਾਂਜੀ- ਹਾਂਜੀ ਉਹੀ ਤਾਂ ਅੱਜ ਕੱਲ ਛੋਟੇ ਛੋਟੇ ਛੋਟੇ ਬੱਚਿਆਂ ਤੇ ਵੀ ਬਹੁਤ ਪ੍ਰਭਾਵ ਪੈਂਦੇ। ਫੋਨ ਦੇ ਫੋਨ ਦੇ ਆ ਆਪਾਂ ਨੂੰ ਜਿਹੜੇ ਫਾਇਦੇ ਆ ਨਾ ਆਪਾਂ ਨੂੰ ਫਾਇਦੇ ਕੱਢਣੇ ਚਾਹੀਦੇ ਫੋਨ ਚ ਮਤਲਬ ਕਿਦਾਂ ਹੁਣ ਆਪਾਂ ਪੂਰਾ ਦਿਨ ਹਾਂਜੀ ਇਹ ਤਾਂ ਨੁਕਸਾਨ ਲੱਭਦੇ ਆ ਪੂਰਾ ਦਿਨ ਬੈਠੇ ਵਠੀਏ ਰ ਦੇਖੀ ਜਾਂਦੇ ਰਹਿੰਦੇ ਯੂਟਿਊਬ ਦੇਖੀ ਜਾਂਦੇ ਰਹਿੰਦੇ ਏਦਾਂ ਤਾਂ ਫੇਰ ਆਪਣੇ ਦਿਮਾਗ ਤੇ ਅਸਰ ਪੈਂਦਾ ਵਾ।
ਹਾਂਜੀ -ਹਾਂਜੀ
ਕਈ ਲੋਕ ਤਾਂ ਤੁਸੀਂ ਮੰਨਣਾ ਨਹੀਂ ਰਾਤ ਨੂੰ ਬਾਰਾਂ -ਬਾਰਾਂ ਇੱਕ- ਇੱਕ ਵਜੇ ਤੱਕ ਫੋਨ ਦੇਖ
ਦੇਖਦੇ ਜੀ ਅੱਜ ਕੱਲ ਹਰ ਕੋਈ ਦੇਖ ਰਿਹਾ ਜੀ।
ਹਾਂਜੀ ਜੇ ਉਹੀ ਤਾਂ ਜਦੋਂ ਆਪਾਂ ਬਾਰਾਂ ਇੱਕ- ਇੱਕ ਵਜੇ ਤੱਕ ਫ਼ੋਨ ਦੇਖਾਂਗੇ ਸਵੇਰੇ ਉੱਠਿਆ ਹੀ ਕਿੱਥੇ ਜਾਣਾ ਆਪਣੇ ਤੋਂ ਕਿਉਂਕਿ ਆਪਣੀ ਉਹੀ ਤਾਂ ਫਿਰ ਉਹੀ ਤਾਂ ਹਾਂਜੀ ਫਿਰ ਨੀਂਦ ਵੀ ਨੀ ਪੂਰੀ ਹੁੰਦੀ ਫਿਰ ਉੱਠਿਆ ਨੀ ਜਾਂਦਾ ਆਪਣੇ ਤੋਂ ਸਵੇਰੇ ਫਿਰ ਆਪ ਪਾੱਖ ਦਿੰੇ ਸਾਡਾ ਸਰੀਰ ਦਰਦ ਕਰਦਾ ਵਾ।
ਬਿਲਕੁਲ ਤੇ ਇਹੀ ਆਧਾ ਪਾਣੀ 'ਚ ਚਲੋ ਘੱਟ ਫੋਨ ਦੇਖੋ ਚਲੋ ਜਲਦੀ ਸੋਜੋ ਰੋਟੀ ਵੀ ਟਾਈਮ ਸ ਰਾਤੀ ਚਲੋ ਖਾ ਪੀ ਕੇ ਸੋ ਜੋ ਸਵੇਰੇ ਟਾਈਮ ਫਿਰ ਉੱਠੋ ਨਾ ਤੇ ਆਪਣਾ ਕਸਰਤ ਵਗੈਰਾ ਕਰੋ ਜ਼ਰੂਰ ਹਨਾ ਸਰੀਰ ਲਈ ਕਾਫ਼ੀ ਫਾਇਦੇਮੰਦ ਹੈਗੀ ਹਨਾ ਇਹ ਤੇ
ਹਾਂਜੀ, ਤੁਸੀਂ ਦੇਖਦੇ ਹੀ ਹੋਵੋਗੇ, ਕਈ ਲੋਕ ਤਾਂ ਬਾਰਾਂ ਬਾਰਾਂ ਵਜੇ ਤੱਕ ਰੋਟੀ ਖ ਖਾਂਦੇ ਆ, ਆਪਾਂ ਨੂੰ ਰੋਟੀ ਵੀ ਟਾਈਮ, ਨਾਲ ਖਾਣੀ ਚਾਹੀਦੀ।
ਹਾਂਜੀ? ਔਰ, ਸਾਡੇ ਗੁਵਢੀਆਂ, ਚ ਹੀ ਹੈਗਾ ਜੀ ਏਦਾਂ ਹੀ ਹੈਗਾ ਇਹ ਵੀ ਨਾ ਰੋਟੀ ਇਹਨਾਂ ਨੂੰ ਗਿਆਰਾਂ, ਸਾਢੇ ਗਿਆਰਾਂ, ਬਾਰਾਂ, ਵੱਜਦੇ ਹੀ ਵੱਜਦੇ ਨੇ ਜੇ ਰਾਤ ਦੀ ਰੋਟੀ ਹਨਾ। ਤੇ ਉਹ ਲੇਡੀ, ਇੰਨੀ ਤਕਲੀਫ਼ ਵਿੱਚ, ਨਾ ਇਸ ਟਾਈਮ ਨਾ ਤੇ ਉਹਦੇ ਗੋਡੇ, ਕੰਮ ਕਰਦੇ ਆ ਨਾ। ਹਾਰਟ, ਦੀ ਵੀ ਮਰੀਜ਼ ਹੈਗੀ, ਹੈ ਜੀ ਉਹ? ਦੇਖੋ, ਰਾਤ ਨੂੰ ਇੰਨੀ ਲੇਟ ਖਾਣਾ, ਤੇ ਸੌਣਾ, ਖਰਾਬ ਹੀ ਕਰੇਗਾ ਨਾ ਜੀ ਅੰਦਰੋਂ।
ਹਾਂਜੀ, ਖ਼ਰਾਬ ਕਰੇਗਾ, ਇੱਕ ਖਾਣਾ ਖਾ ਕੇ? ਖਾਣਾ ਖਾ ਕੇ, ਨਾਲ ਹੀ ਸੋ ਜਾਣਾ, ਤੇ ਆਪਾਂ ਖਾਣਾ ਖਾ ਕੇ ਮਤਲਬ ਕਿ, ਜਿਹੜਾ ਮਾੜਾ ਮੋਟਾ ਤਾਂ, ਣਾ ਆਪਾਂ ਸੈਰ ਕਰ ਲਈਏ ਮਾੜੀ ਜੀ, ਘੁੰਮ ਲਈਏ ਕਿਤੇ ਜਾ ਕੇ, ਹਨਾ ਫੇਰ ਇ ਨਿੱਬੂ ਦਾ ਪੀਨਾ ਆਪਾਂ ਨੂੰ ਹਜ਼ਮ ਹੋ ਜਾਂਦਾ ਵਾ। ਖਾਣਾ ਫੇਰ, ਆਪਣੇ ਪੇਟ 'ਚ ਖ਼ਰਾਬੀ ਨੀ ਪੈਂਦੀਗੀ, ਆਪਾਂ ਨੂੰ ਫੇਰ ਦਿੱਕਤ ਨੀ ਹੁੰਦੀ। ਕਿ ਹੁਣ ਦੇਖਲੋ, ਆਪਾਂ ਖਾਣਾ ਖਾ ਕੇ ਨਾਲ ਦੀ ਨਾਲ ਸੌਣ ਜਾਣਗੇ।
ਪੇਟ ਖ਼ਰਾਬ ਹੋ ਜਾਏਗਾ ਜੀ, ਹਾਂਜੀ।ਅੱਛਾ ਦੇਖੋ ਅਗਰ ਉਹ ਹਾਂਜੀ ਉਹ? ਕਸਰਤ ਕਰਨ ਆ ਲੇਡੀਜ਼ ਜਿਹੜੀ ਹੈਗੀ, ਉਹ ਦੇ ਗੋਡੇ ਵੀ ਠੀਕ ਹੁੰਦੇ, ਹੱਡੀਆਂ ਵੀ ਮਜ਼ਬੂਤ ਹੁੰਦੀਆਂ ਨੇ ਜੀ। ਹਨਾ ਜੀ ਸ਼ੁਰੂ ਤੋਂ ਕਰਨਾ ਚਾਹੀਦਾ ਹੈ।ਇਹ ਸੋਚਦੇ ਨੇ ਇਸ ਟਾਈਮ ਅਸੀਂ ਇੰਜੋਏ ਕਰ ਲਈਏ ਹਨਾ ਜੀ। ਬਾਅਦ ਚ ਕਰੋ ਬਾਅਦ ਵਿੱਚ ਦੇਖੋ, ਬਾਅਦ ਵਿੱਚ ਕੁਛ ਵੀ ਨੀ ਹੁੰਦਾ ਜੀ, ਹਨਾ ਜੀ। ਉਸ ਟਾਈਮ ਤੱਕ ਸ, ਰੀਰ ਜਵਾਬ ਦੇ ਜਾਂਦਾ ਜੀ।
ਉਹੀ ਤਾਂ, ਹੁਣ ਕਈ ਲੋਕ ਤੁਹਾਡੇ ਸਾਹਮਣੇ, ਇੱਥੇ ਕੁੜੀਆਂ? ਰਹਿੰਦੀ, ਆ ਮੇਰੇ ਨਾਲ ਈ, ਤੇ ਉਹ ਪੰਜ ਵਜੇ, ਉੱਠਦੀ ਆ। ਤੇ ਉੱਠ ਕੇ, ਨਹਾ ਧੋ ਕੇ, ਨਾ ਤੇ ਫੋਨ ਦੇਖਣ ਲੱਗ ਜਾਂਦੀ। ਇਹ ਨਹੀਂ ਵੀ ਹਨਾ ਥੋੜ੍ਹੀ, ਜਿਹੀ ਅਸੀਂ ਕਸਰਤ ਕਰ ਲਈਏ, ਕਿਤੇ ਘੁੰਮ ਆਈਏ ਵਧੀਆ ਜਾਂ। ਕੁਛ ਹੋਵੇਗਾ? ਆਪਣਾ ਮਈਂਡ, ਨਾ ਸਵੇਰੇ ਉੱਠ ਕਂ ਫ਼ੋਨ ਵੇਖਣ, ਲਗ ਜਾਂਦੇ ਆ।
ਫੇਰ, ਬਾਅਦ 'ਚ ਪਤਾ ਲੱਗਣਾ, ਜੀ ਏਨਾ ਸਰੀਰ ਨੂ ਜਦੋਂ ਉਹਨੇ, ਸਾਥ ਦੇਣਾ ਘੱਟ ਕਰ ਦੇਣਾ। ਇਸ ਟਾਈਮ, ਸਾਡਾ ਟਾਈਮ, ਹੈਗਾ ਦੇਖੋ ਕੁੱਛ ਕਰਨ ਦਾ। ਹਨਾ, ਆਪਣੇ ਸਰੀਰ ਨੂੰ ਜਿੰਨਾ ਅਸੀਂ, ਚਲਾਵਾਂਗੇ ਨਾ ਜੀ, ਓਨਾ ਹੀ ਸਾਨੂੰ ਫਾਇਦਾ ਦੇਵੇਗਾ ਜੀ।
ਹਾਂਜੀ, ਹੁਣ ਤੁਹਾਡੇ ਸਾਹਮਣੇ ਸੁਬਾਹ ਸੁਬਾਹ ਫੋਨ ਦੇਖਣਾ ਸਿੱਧਾ, ਨਿਗਾਹ ਤੇ ਪ੍ਰਭਾਵ ਪੈਂਦਾ ਵਾ।
ਬਿਲਕੁਲ ਜੀ, ਜੇ ਆਪਣੇ ਸਰੀਰ ਨੂੰ ਅਸੀਂ ਬੇਹਤ੍ਰ ਬਣਾਉਣਾ ਹੈ ਨਾ? ਤੇ ਕਸਰਤ ਸਾਨੂੰ, ਬਹੁਤ ਜ਼ਰੂਰੀ ਹੈਗੀ ਹਨਾ।
ਹਾਂਜੀ।
ਭਾਰ ਵੀ ਘੱਟੇਗਾ, ਮਾਸਪੇਸ਼ੀਆਂ ਮਜਬੂਤ ਹੋਣਗੀਆਂ ਜੀ? ਕੰਮ ਵਿੱਚ ਵੀ ਦਿਲ ਕਰੇਗਾ, ਵੀ ਕੰਮ। ਕਰ ਲਇਆ, ਦੇਖੋ ਦੇਖੋ ਉਹ ਸਾਰਾ ਦਿਨ ਸਰੀਰ 'ਚ ਸੁਸਤੀ ਪਈ ਰਹਿੰਦੀ ਜੀ ਕੰਮ।
ਹਾਂਜੀ, ਹੁਣ ਨਾ ਮੈਂ, ਹੁਣ ਮੈਂ ਇੰਨੀ ਪਤਲੀ ਆ, ਬਹੁਤ ਜ਼ਿਆਦਾ ਪਤਲੀ। ਪਤਲੀ ਆ ਤੇ, ਮੈਨੂੰ ਸਾਰੇ ਕਹਿ ਦਿੰਦੇ ਆ ਕਿ ਤੈਨੂੰ ਤੂੰ ਰੋਟੀ ਘੱਟ ਖਾਣੀ ਰੋਟੀ ਘੱਟ ਖਾਣ ਨਾਲ ਥੋੜੀ ਨਾ ਇਨਸਾਨ, ਪਤਲਾ ਹੁੰਦਾ ਵਾ ਹਾਂਜੀ। ਜੀ ਉਹ ਤਾਂ ਹੁਣ ਜਿੰਨਾ ਤੁਹਾਨੂੰ ਪਤਾ ਹੀ ਆ, ਜਿੰਨਾ ਦਿਲ ਜਿਨਾਂ ਜੀ, ਕਰਦਾ ਓਨੀ ਖਾਣੀ ਰੋਟੀ। ਹਾਂਜੀ, ਹੁਣ ਜਿਆਦਾ ਖਾ ਲਾਂ ਗੇ, ਆਪਾਂ ਨੂੰ, ਆਪਾਂ ਨੂੰ ਪਚੂਗਾ, ਤੇ ਆਪਾਂ ਕੀ ਕਰਾਂਗੇ ਫੇਰ।
ਬਿਲਕੁਲ ਜੀ, ਦੇਖੋ ਜ਼ਿਆਦਾ ਮੋਟੇ ਵੀ ਹੋਣਾ, ਕੋਈ ਅੱਛੀ, ਗੱਲ ਨੀ ਹੈਗਾ ਹਨਾ।
ਹਾਂਜੀ, ਉਹੀ ਤਾਂ ਮੋਟੇ ਹਾਂਜੀ, ਹਾਂਜੀ ਮੋਟੇ ਬੰਦੇ ਤੋਂ ਨਾ ਫਿਰ ਤੁਸੀਂ। ਤੁਸੀਂ ਦੇਖਦੇ ਹੋ ਮੋਟੇ ਬੰਦੇ ਤੋਂ ਫੇਰ ਕੰਮ ਵੀ ਨਹੀਂ ਹੁੰਦਾ ਗਾ ਹਾਂਜੀ ਕਈ। ਕਈ ਮੋਟੇ ਬੰਦਿਆਂ ਤੋਂ ਤਾਂ ਬੈਠਣ 'ਚ ਵੀ ਦਿੱਕਤ, ਆਉਂਦੀ। ਹੁਣ ਪਤਲਾ ਬੰਦਾ ਹੋਵੇਗਾ ਨਾ ਤੇ ਕੰਮ ਵਧੀਆ, ਕਰ ਲੈਂਦਾ ਵਾ ਮੋਟੇ ਬੰਦੇ ਨੂੰ, ਤਾਂ ਬਹੁਤ ਤੇ ਜਿਆਦਾ ਦਿੱਕਤ ਆਉਂਦੀ ਹੈ?
ਚਲੋ ਠੀਕ ਹੈ, ਫੇਰ ਮੈਂ ਤੁਹਾਨੂੰ ਕਰਦੀ ਹਾਂ ਨਾ ਫਿਰ ਕੋਲ।
ਹਾਂਜ--ਹਾਂਜੀ ਕੋਈ ਨੀ, ਸਤਿ ਸ੍ਰੀ, ਸਤਿ ਸ੍ਰੀ ਅਕਾਲ।